ਹੈਲੋ, ਹਾਂਜੀ ਸਸ ਸ਼੍ਰੀ ਕਾਲ ਜੀ। ਸਸ ਸ਼੍ਰੀ ਕਾਲ।
ਕੀ ਹਾਲ ਐ?
ਬਸ ਵਧੀਆ, ਵਧੀਆ ਤੁਸੀ ਸੁਣਾਔ?
ਹਾਂਜੀ ਵਧੀਆ ਮੈਂ ਵੀ। ਕੀ ਕਰ ਰੇ ਔ?
ਬਸ ਹੁਣ ਰਾਤ ਦਾ ਦੇਖੋ ਕੁਛ ਬਨਾਈਏ, ਕਰੀਏ, ਕੀ ਕਰੀਏ।
ਅੱਛਾ-ਅੱਛਾ ਹੋਰ ਚਾ ਪੀ ਲੀ?
ਹੋਰ ਚਾ ਚੁ ਪੀੇ ਲੀ ਬਸ ਹੁਣ ਥੋੜਾ ਰਾਤ ਦਾ ਲੱਗੇ ਆ ਕੁਛ ਕਰਨ ਮੈਂ ਕਿਆ ਬਣਾਵਾਂ ਕਰਾ ਕੁ ਛ ਤੇ ਹਾਂ। ਅੱਜ ਤੇ ਬਾਰਸ਼ ਈ ਨੀ ਰੁਕ ਕੇ ਨਾਂ ਲੈ ਰੀ ਅੱਜ ਤੇ। ਆ ਤੇ ਬੜੀ ਬਾਰਸ਼ ਏ, ਬੜੀ ਬਾਰਸ਼ ਏ ਅੱਜ ਤੇ ਬੜੀ ਬਾਰਸ਼ ਹਾਂਅ ਬੱਚਿਆਂ ਦੀ ਡਰੈਸਾ ਪਾਈਆਂ ਹੋਈਆਂ ਮੈਂ ਸਗੋਂ ਸੁੱਕਣੇ ਹੁਣ ਸੁੱਕਣ ਤੇ ਫੇਰ ਅਸੀ ਹਾਂ
ਚਲੋ ਸੋਕ ਈ ਜਾਣੀ ਐ।
ਤੈਅ ਤੁਅ ਲੱਗਣਗੀਆਂ, ਪ੍ਰੈਸ ਮਾਰਾਂਗੀ ਔਨਾਂ ਨੂੰ
ਔਰ
ਹੈਲੋ। ਹੂੰ। ਬਸ ਹੁਣ, ਬਸ ਔਈਔ ਚੱਕਰਾਂ 'ਚ ਲੱਗੇ ਹੋਏ ਆਂ ਪਰ ਡਰੈਸਾਂ ਹੁਣ ਸੁੱਕਨ ਏਨਾਂ ਦੀਆਂ ਹੋਣ।
ਔਰ ਵਧੀਐ ਚਲੋ ਮੌਸਮ ਵਧੀਆ ਹੋਇਆ ਦੈ। ਬਸ ਮੈਂ ਵੀ ਬੈਠੀ ਸੀ। ਮੈਂ ਯਾਦ ਈ ਕਰਦੀ ਪਈ ਸੀ ਤੁਆਨੂੰ ਤੇ ਤੁਆਡਾ ਫੋਨ ਆ ਗਿਆ।
ਅੱਛਾ! ਵਾਹ ਜੀ ਵਾਹ! ਵਧੀਐ। ਚਲੋ ਐ ਤੇ ਚੰਗੀ ਗੱਲ ਹੋਈ ਏ ਹੈ ਨਾ ਦਿਲ ਦਿਲ ਦਾ ਸਾਥ ਈ ਹੁੰਦੈ ਨਾ।
ਹਾਂਜੀ। ਸਈ ਏ, ਹੋਰ ਕੀ।
ਅੱਛੀ ਗੱਲ ਏ ਹੋਰ ਕਰ ਲਿਆ ਕਰੋ ਤੁਸੀ ਕਦੀ ਕਰ ਲਿਆ ਕਰੋ ਫੋਨ।
ਬਸ ਵ ਅਸੀ ਡਿਊਟੀ ਵਗੈਰਾ ਤੇ ਰੈਨੇ ਆਂ ਧਿਆਨ ਈ ਨੀ ਰੈਂ
ਅ ਅੱਛਾ-ਅੱਛਾ-ਅੱਛਾ ਚਲੋ ਅੱਛੀ ਗੱਲ ਏ ਹਾਂ।
ਹੂੰ, ਫਿਰ ਐ ਸਾਰੀ ਸੰਡੇ ਇਵੇਂ ਈ ਨਿਕਲ ਜਾਂਦੈ।
ਹੂੰ, ਔ ਤੇ ਹੈ ਸੰਡੇ ਤੋਂ ਪਤੈ ਈ ਨੀ ਲੱਗਦਾ। ਕਿੱਥੇ ਗਿਆ ਟਾਈਮ ਸੰਡੇ ਦਾ ਤੇ।
ਤੇ ਹੋਰ, ਏਸ ਕਰਕੇ ਫੇਰ ਟਾਈਮ ਲੱਗਦਾ ਈ ਨਈ। ਆਔ, ਮਿਲ ਜਾਔ। ਕਦੋਂ ਆਔਗੇ?
ਬਸ ਜੀ, ਦੇਖੋ ਹੁਣ ਕ ਦੋਂ ਆਂਣੇ ਆਂ। ਹ ਮੈਂ ਸੋਚ ਰੀ ਆਂ ਜੜਾ ਹੋਰ ਆਈਏ, ਹੁਣ ਅੱਜ ਮੈਂ ਆਉਣਾ ਸੀ ਅੱਜ ਫੇਰ ਮੈਨ ਥੋੜਾ ਮੈਂ ਕਿਹਾ ਕੰਮ ਹੈ ਚੱਲ ਮੈਂ ਭੈਣ ਜੀ ਨਾਲ ਫੋਨ ਤੇ ਗੱਲ ਕਰਨੀ ਆ। ਅੱਜ ਮੈਂ ਆਣਾ ਸੀ ਅੱਜ। ਹੁੰ ਬਸ ਉਹੀ ਤੇ ਫੇਰ ਟਾਈਮ ਨੀ ਪਤਾ ਲੱਗਿਆ ਟਾਈਮ ਪਤਾ ਹੀ ਨੀ ਲੱਗਦਾ ਸੰਡੇ। ਬਾਰਾਂ ਵਜੇ ਨਾਸ਼ਤਾ ਕਰਕੇ ਫ੍ਰਰੀ ਹੋਣੇ ਆ।
ਹੰ ਹੁੰ
ਫੇਰ ਆਪਣਾ ਓਇਓ ਦੁਪਹਿਰ ਦਾ ਸ਼ੁਰੂ ਹੋ ਜਾਂਦਾ ਫੇਰ ਕੀ ਕਰੀਏ ਪਰੇਸ਼ਾਨ ਹੋ ਜਾਂਦੇ ਹਾਂ ਅਸੀਂ ਕਈ ਵਾਰ ਤੇ ਮੈਂਹ ਸੋਚਨੀ ਆ ਬਸ ਛੱਡ ਛੁੱਡ ਕੇ ਸਭ ਕੁੱਝ ਚਲੇ ਜਾਈਏ ਬਸ ਫਰੀ ਹੋ ਜਾਈਏ ਵਿਹਲੇ ਹੋ ਜਾਈਏ।
ਹਂ ਹਂ ਹਂ।
ਫੇਰ ਓਇ ਹੈ ਨਾ ਫਿਰ ਦੇਖੋ ਜ਼ਿੰਦਗੀ ਔਰ ਜਿੰਮੇਦਾਰੀ ਵਿਆਹ ਤੋਂ ਬਾਅਦ ਹੀ ਪਤਾ ਲੱਗਦੀ ਏ।
ਹਾਂ ਉਹ ਤੇ ਹੈ ਖੇਰ
ਹਾਂ ਵਿਆਹ ਤੋਂ ਪਹਿਲੇ ਦੇਖੋ ਸਾਰੇ ਫਰੀ ਹੁੰਦੇ ਨੇ ਵਿਆਹ ਤੋਂ ਬਾਅਦ ਹੀ ਸਭ ਕੁਛ ਹਾਂ ਪਤਾ ਲੱਗਦਾ ਵੇ ਬੰਦਾ ਕਿੰਨਾ ਕ ਉਹ ਪਾਣੀ ਚੇ ਕਿੰਨਾ ਬੰਦਾ ਜਿੰਮੇਦਾਰੀਆਂ ਚੁੱਕ ਸਕਦਾ ਵੇ।
ਹੁੰ ਹੁੰ ਸਹੀ ਹੈ ਸਹੀ ਹੈ।
ਹੁ ਬਸ ਹੋਰ ਸੁਣਾਓ।
ਹੋਰ ਬਸ ਬੈਠੀ ਸੀ ਮੈਂ। ਤੁਸੀਂ ਸੁਣਾਓ ਹਾਂਜੀ। ਹੋਰ ਬਸ ਬੱਚੇ ਵਧੀਆ ਕੀ ਕਰ ਰਹੇ ਹਨ।
ਬਸ ਬੈਠੇ ਬੱਚੇ ਅੱਜ ਬੋਰ ਹੋ ਗਏ ਨੇ ਸਗੋਂ ਬੱਚੇ। ਕਹਿੰਦੇ ਸਕੂਲ ਟਿਊਸ਼ਨ ਹੀ ਚਲੇ ਜਾਂਦੇ ਅਸੀ ਤੇ।
ਹੁੰ। ਹੁੰ ਹੁੰ ਉਹ ਬੱਚਿਆਂ ਦੀ ਵੀ ਹੈਬਿਟ ਬਣ ਜਾਂਦੀ ਹੈ ਨਾ ਤੇ ਇਸ ਕਰਕੇ ਫਿਰ ਸੰਡੇ ਵੀ ਬਹੁਤ
ਹੁੰ।
ਸਾਨੂ
ਅਜੀਬ ਲੱਗਦਾ ਹੁੰ ਉਤੇ ਹੈ। ਪਰ ਸਾਨੂੰ ਪਤਾ ਨੀ ਲੱਗਦਾ ਸੰਡੇ
ਹੋਰ ਹੂ ਹੁ।
ਹੁੰ ਬਸ ਸੋਚ ਰਈ ਸੀ ਦੋ ਚਾਰ ਸੂਟ ਸ ਸਲਵਾਈ ਕਿਰੇ ਕੋਲ ਸਵਾਵਾਂ ਮੈਂ ਸੂਟ ਮੈਨੂੰ ਤੇ ਸਮਝ ਹੀ ਨਈ ਆ ਰਾ। ਕੋਈ ਅੱਛਾ ਟੇਲਰ ਹੀ ਨਹੀ ਮਿਲਦਾ ਪਿਆ ਮੇਨੂ ਥੋੜੇ ਆਉਂਦੇ ਤੇ ਹੈ ਦੇਖੋ ਫੇਰ ਉਹ ਛੋਟਾ ਨਾ ਫੇਰ ਉਹ ਥੋੜਾ ਤਾਂਗ ਕਰਦਾ ਵੇ ਉਹਦੇ ਕਰਕੇ ਮੈਂ ਮਸ਼ੀਨ ਨਹੀਂ ਰੱਖ ਪਾਂਦੀ।
ਅੱਛਾ
ਹੁ ਬਸ ਉਹਦੇ ਕਰਕੇ ਥੋੜਾ ਜਾ ਜਹਾ ਹੋ ਜਾਂਦਾ ਹੈ ਨਹੀਂ ਤਾਂ ਮੈਂ ਤੇ ਕੱਪੜੇ ਸੀ ਲੈਂਦ ਆ ਮੈਨੂ ਤਾਂ ਦਿੱਕਤ ਹੀ ਨਹੀਂ ਹੈ।
ਹੋਰ ਪਤਾ ਤੁਹਾਨੂੰ ਆਉਂਦਾ ਤੁਸੀਂ ਆਪ ਹੀ ਸੀਓ ਬਾਹਰ ਤੇ ਇੰਨੀ ਸ ਸਲਾਈਆਂ ਏ ਨ
ਚੱਲੋ ਫਿਰ ਸਿਲਾਈਆਂ ਤੇ ਹੈ ਹੁਣ ਹਾਂ ਹੁਣ ਮੈਨੂੰ ਅਮਰਜੈਂਸੀ ਸਆਉਣਾ ਪੈਣਾ ਨਾ ਸੂਟ ਅ।
ਹਾਂਜੀ ਇਹ ਵੀ ਹੈ ਫਿਰ
ਪਰ ਮੈਂ ਸੋਚਦੀ ਪਈ ਹਾਂ ਕਿ ਹੁਣ ਬਾਹਰੋਂਏ ਸਵਾਲ ਆ ਓਨੇ ੲ ਏਸ ਵਾਲ ਨਾ ਦੋ ਚਾਰ ਸੂਟ ਹੈਗੇ ਨੇ। ਬਾਹਰੋ ਹੀ ਸੁਵਾਵਾਂ ਸਮਝ ਨੀ ਆਉਂਦਾ ਇੱਕ ਦਿ ਨਾਲ ਬਿਲਕੁਲ ਨੀ ਸਮਝ ਆਉਂਦਾ। ਕਰਾਂ ਕੀ ਬੱਚਾ ਛੋਟਾ ਹੈ ਫਿਰ ਇੱਕ ਦਿਲ ਘਰਦੇ ਸਾਰੇ ਕੰਮ ਕਰ ਵੀ ਲਵਾ ਫਿਰ ਦਿਲ ਕਰਦਾ ਕਿ ਨਹੀਂ ਹੋਣੇ। ਉੱਠ ਕੇ ਰਵਾਣਾਗੇ, ਇੰਨਾ ਕੰਮ ਕਰਨਾ ਜਿੰਨਾ ਹੋ ਜਾਏ।
ਹੁੰ- ਹੁੰ, ਬੱਚਾ, ਕਿੰਨੀ ਦੇਰ ਸ਼ਾਂਤ ਬੈਠ ਸਕਦਾ ਹੈ?
ਹੋਰ, ਔਰ ਵੈਸੇ ਜਦੋਂ ਕੰਮ ਕਰਨ ਬ, ਬੈਠੋ ਤਾਂ ਈ ਬੱਚੇ ਰੋਂਦੇ ਨੇ।
ਬਿਲਕੁਲ, ਵਿਹਲੇ ਬੈਠੇ ਹੋਵੋਗੇ ਨਾ, ਤੇ ਆਪ ਵੀ ਬੈਠੇ ਰਹਿਣਗੇ। ਏਨਾਂ ਨੂੰ, ਵੀ ਕੁਛ ਨੀ ਹੋਏਗਾ।
ਹੋਰ ਕੀ, ਔਰ ਇਵੇਂ ਜਰਾ, ਪੰਜ ਮਿੰਟ ਕੋਈ ਕੰਮ ਕਰਨ ਉੱਠੋ
ਰਾਜਾ ਹਿਲਣ ਨਹੀਂ ਦੇ ਰਿਹਾ ਸੀ, ਪਾਸ
ਹਾਂ-ਹਾਂ।
ਓ, ਰੌਲਾ ਪਾਂਦੇ ਨੇ ਬੱਚੇ ਬਸ, ਕੀ ਹੋ ਗਿਆ ਬਸ ਪਤਾ ਨੀ। ਹੋਰ, ਮੈਂ ਕਿਹਾ, ਤੁਸੀਂ ਨਾ ਕੁਛ ਕਰ ਨਾ ਜੇ ਨਾ, ਤੁਸੀਂ ਕੁੱਛ ਕਰਨ ਦੇਣਾ, ਤੁਸੀਂ ਮੈਨੂੰ।
ਹੋਰ ਕੀ, ਬੱਚਿਆਂ ਦਾ ਤੇ ਇਹੀ ਹਾਲ ਐ।
ਹੋਰ, ਪਰ ਦੇਖੋ ਬੱਚਿਆਂ, ਨਾਲ ਦੇਖੋ ਸਾਰਾ ਕੁੱਛ ਐ।
ਹਾਂ, ਉਹ ਤੇ ਹੈ ਈ।
ਹੋਰ, ਸੁਣਾਓ? ਆਉ, ਕਿਸੇ ਦਿਨ, ਲਾਜੋ ਚੱਕਰ ਸਾਡੇ ਕੋਲ ਵੀ ਆ ਜੋ।
ਆਵਾਂਗੇ, ਟਾਈਮ ਈ ਨੀ ਲੱਗਦਾ।
ਹੋਰ, ਸਾਰੇ ਪਾਸੇ ਤੁਸੀਂ ਘੁੰਮਦੇ ਰਹਿੰਦੇ ਓ।
ਛੁੱਟੀਆਂ, ਇਵੇਂ ਹੀ ਨਿਕਲ ਜਾਂਦੀਆਂ ਸਾਡੀਆਂ।
ਉਹੀ, ਤੇ ਹੈਗੇ ਸਕੂਲ ਵਾਲੇ ਟੀਚਰਾਂ ਨੂੰ, ਛੁੱਟੀਆਂ ਵੀ ਲੇਟ ਦਿੰਦੇ ਨੇ, ਬੁਲਾ ਵੀ ਜਲਦੀ ਲੈਂਦੇ ਨੇ।
ਹੂੰ, ਫਿਰ ਉਹੀ ਹੈ ਬਸ
ਹੂੰ ਪਾਸੇ ਪਿਆ ਈ ਆ, ਦੇਖੋ ਟਾਈਮ ਵੀ ਨਾ ਬੰਦਾ ਜਾ ਸਕਦਾ, ਟੀਚਰ ਲਾਈਨ ਵੀ, ਮੈਨੂੰ ਤਾਂ ਲੱਗਦੀ ਕਦੀ ਖਰਾਬ ਏ।
ਹੋਰ ਚਾਰ-ਚਾਰ ਵਜੇ ਤੇ, ਅਸੀਂ ਘਾਰ ਆਂਨੇ ਆ।
ਹਾਂ, ਫੇਰ? ਫੇਰ, ਮੈਂ ਸੋਚਨੀ ਆ। ਮੈਂ ਕਿਹਾ, ਅਗਰ ਕੋਈ ਹੋਰ ਕੰਮ ਵਿਚ ਪਓਗੇ, ਤਾਂ ਉਹ ਵੀ ਤਾਂ, ਖ਼ਰਾਬ ਈ ਲੱਗੇਗਾ ਤੁਹਾ
ਮੈਂ ਕਿਹਾ, ਤੁਹਨੂੰ ਉਹ ਵੀ ਚੰਗਾ ਨੀ ਲੱਗਣਾ।
ਹਾਂ ਏ ਤੇ ਹੈ, ਬੰਦਾ ਇੱਕ-ਇੱਕ ਕੰਮ ਕਰਕੇ ਬੋਰ ਹੋ ਜਾਂਦਾ।
ਹਾਂ। ਪਰ ਬਸ ਚਲੋ ਵਧੀਆ, ਜੋ ਜਿਵੇਂ ਚੱਲ ਰਿਹਾ, ਅੱਛਾ, ਹੈਨਾ ਵਈ। ਹੋਰ, ਐਵੀਂ ਕਿਸੇ ਵੀ ਕੰਮ ਨੂੰ ਹੋਰ। ਉਹੀ ਮੈਂ ਕਿਹਾ ਐਂਵੀ ਕਿਸੇ ਦੇ ਕੰਮ ਨੂੰ ਕਰਨਾ, ਹਨਾਂ ਵੀ।
ਹੂੰ, ਸਹੀ ਹੈ, ਸਹੀ ਹੈ।
ਹੋਰ।
ਕਰਨਾ, ਤੇ ਪੈਣਾ ਕੰਮ।
ਹਾਂ, ਦੇਖੋ ਕਰਨਾ ਤਾਂ, ਪਏਗਾ ਈ।
ਆਹੋ, ਐ ਤੇ ਹੈ।
ਹੱਸ ਖੇਡ ਲਿਆ ਹੈ।
ਹੋਰ। ਇਸ ਤੋਂ ਵਧੀਆ
ਹੋਰ, ਉਹੀ ਤੇ ਜਿਆਦਾ ਵਧੀਆ, ਬੰਦਾ ਹੱੱਸ ਕੇ ਕੰਮ ਕਰੇ। ਮਨ ਨੂੰ ਵੀ, ਸ਼ਾਂਤੀ ਪੈਂਦੀ ਹੈ।
ਹੂੰ।
ਹੋਰ, ਸੁਣਾਓ?
ਓ ਤਾ ਹੈ ਈ ਐ, ਬਾਸ ਬੈਠੇ ਸੀ। ਤੁਸੀਂ ਸੁਨਾਓ, ਕਿਵੇਂ ਦਾ ਰੇਆ ਸੰਡੇ?
ਸੰਡੇ ਤੇ ਹੈ, ਤੁਹਾਨੂੰ ਪਤਾ ਈ ਏ ਕਿਵੇਂ ਨਿਕਲਨਾ। ਕੱਪੜੇ ਕਿੱਥੇ, ਕੱਪੜੇ ਤੇ ਧੋਤੇ ਐ ਮੈਂ ਬਾਰਸ਼ ਆ ਗਈ ਏ। ਏਨੀ ਤੇਜ਼ ਬਾਰਸ਼ ਮੈਂ ਕੇਆ ਹਾਏ ਹਾਏ, ਮੈਂ ਕੇਆ ਐ ਤੇ ਕਾੰਮ ਖਰਾਬ ਹੈਗਾ ਵੇ।
ਹੋਰ ਕੱਪੜੇ ਵੀ ਜਰੂਰੀ ਸੀਗੇ ਏਕ ਧੋਣੇ, ਹਾਂ ਕੱਪੜੇ ਮੈਂ ਕੇਆ ਧੋਨੇ ਵੀ ਜਰੂਰੀ ਸੀ, ਬੱਚੇਆਂ ਦੀ ਡ੍ਰੈਸ ਵਗੈਰਾ ਸੀ, ਆਪਨੀ ਡੇਲੀ ਰੂਟੀਨ ਦੇ ਕੱਪੜੇ ਹੋ ਜਾਂਦੇ ਐ।
ਹਾਂਜੀ।
ਫੇਰ ਤਾਂ ਕਰਕੇ ਥੋੜਾ
ਕੋਈ ਨੀ, ਹੋਨ ਤੇ ਹੋਨ ਹਾਲੇ ਥੋੜੀ ਆ ਰੀ ਐ।
ਬਾਰਿਸ਼ ਤੇ ਆਂਦੀ ਪਈ ਜੇ ਹਜੇ ਵੀ ਹਲਕੀ-ਹਲਕੀ ਹੈਗੀ ਏ ਬਾਰਿਸ਼। ਹੁਣ ਕੱਪੜੇ ਸਾਰੇ ਕਮਰੇਆਂ ਚ ਪਾਏ ਨੇ ਸਾਰੇ ਕਮਰੇਆ ਚ ਪਾ ਕੇ ਆਈ ਆ ਕੱਪੜੇ ਹੁਨ।
ਚਲੋ, ਹੋਰ ਸੁਨਾਓ?
ਬਸ ਫ੍ਰੀਜ ਭਾਰ ਗੇਆ ਏ, ਬਸ ਬੈਠੇ ਆਂ। ਆਪਣੇ ਕੰਮਾਂ-ਕਾਰਾਂ ਨੂੰ ਹੋਰ
ਹਾਂਜੀ, ਹਾਂ।
ਹੋਰ ਸੁਨਾਓ? ਬਾਸ ਵਦੀਆ-ਵਦੀਆ।
ਹੂੰ, ਓਰ ਗੁਰਦੁਆਰੇ ਜਾਂਦੇ ਓ ਕੀ ਦੂਰ ਏ?
ਗੂਰਦਾਰਾ ਨਾ, ਸਾਡੇ ਘਰੋਂ ਦੂਰ ਹੈਗੈ ਥੋੜਾ ਨਾ।
ਅੱਛਾ, ਫੇਰ ਸੰਡੇ-ਸੂੰਡੇ ਜਾਂਦੇ ਓ?
ਹਾਂ, ਸੰਡੇ-ਸੰਡੇ ਚਲੇ ਗਏ ਯਾ, ਸ਼ਨੀਵਾਰ ਦੇ ਸ਼ਨੀਵਾਰ ਚਲੇ ਗਏ। ਯਾ ਮੰਡੇ ਚਲੇ ਗਏ, ਮੰਡੇ ਛੁੱਟੀ ਹੁੰਦੀ ਏ ਨਾ।
ਹੂੰ, ਹੂੰ।
ਤੇ, ਮੰਡੇ ਚਲੇ ਜਾਂਨੇ ਆ। ਹੂੰ।
ਵਦੀਆ ਐ।
ਹਫ਼ਤੇ ਚ ਜਾਈ ਦਾ ਵੇ, ਇੱਕ ਵਾਰ ਤੇ ਜਾਈਦਾ ਈ ਏ।
ਹੂੰ।
ਬੱਚੇਆਂ ਨੂੰ ਵੀ ਅਪਨਾ ਪਤਾ ਰੈਂਦਾ ਨਾ, ਹੂੰ। ਹੋਰ?
ਬਾਸ ਹੋਨ ਰਾਤ ਦੀ ਤੇਆਰੀ ਕਰਾਂਗੇ, ਰੋਟੀ
ਹੋਰ, ਬਾਸ ਓਈ ਓ ਤੇ ਹੋਨ ਡੇਲੀ ਰੂਟੀਨ ਸਾਡੇ ਵੀ ਸ਼ੁਰੂ ਹੋਏ ਪਏ ਨ।
ਸਵੇਰ ਦੀ ਵੀ, ਤੇ ਇਵੇਂ ਵੀ।
ਦਿਨੇ, ਰਾਤੀ, ਸਵੇਰੇ। ਬੱਚੇਆਂ ਨੂੰ ਭੇਜੋ ਸੂਕੂਲ, ਯੇ ਹੈ, ਵੋ ਹੈ।
ਹੋਰ ਕੀ, ਬਾਸ ਆਈ ਕਾੰਮ ਏ।
ਹੋਰ, ਐ ਵੀ ਦੇਖੋ ਸਾਡੇ ਮਾਂ ਪੇਓ ਨੇ ਕੀਤੈ, ਅਸੀਂ ਵੀ ਕਰਨੈ।
ਹੋਰ, ਸੇਮ ਹੀ ਓ ਰੋਜ਼ ਚਲਦਾ ਰੈਂਦੈ ਸਾਰਾ ਸਿਸ
ਹੋਰ, ਓਈ ਤੇ ਏ।
ਹੋਰ ਕੀ। ਹੋਰ ਸੁਨਾਓ? ਚਲੋ ਮੈਂ ਫੇਰ ਲਗਾਵਾਂਗੀ, ਤੁਹਾਨੂੰ ਫੋਨ।
ਕੇ ਕੀ ਨਾ ਬਨਾਈਏ।
ਹਾਂਜੀ। ਚਲੋ ਫੇਰ ਕਰਾਂਗੀ ਮੈਂ ਫ਼ੋਨ, ਠੀਕ ਐ। ਠੀਕ ਏ, ਸਸ੍ਰੀ ਅਕਾਲ